ਉਹ ਨਾ ਮੇਰਾ ਵਾਈਫਾਈ ਬੰਦ ਹੋ ਗਿਆ ਸੀ ਪੱਛੋਂ
ਨੈਟਵਰਕ ਇੱਸੂ ਆ ਜਾਂਦਾ ਨਾ
ਹਾਂਜੀ ਹੋਰ, ਮੈਂ ਬਟਨ ਬੰਦ ਕਰਕੇ ਦੁਬਾਰਾ ਚਲਾ ਕੇ ਆਈ ਹਾਂ ਮੈਂ ਐਹ ਕੀ ਹੋ ਗਿਆ
ਹਾਂਜੀ ਉਹ ਤੇ ਹੈ ਹੀ ਆ, ਹਾਂਜੀ
ਮੈਂ ਦੁਬਾਰਾ ਤੇ ਕਰਨੀ ਪੈਣੀਆਂ
ਕੁੜੀ ਨੂੰ ਮੈਂ ਘਰ ਰਹਿ ਗੀ ਸਭ ਭੁੱਲ ਜੇਗੀ
ਅੱਛਾ-ਅੱਛਾ
ਹਾਂਜੀ ਗਈ ਆ ਟਿਊਸ਼ਨ ਗਿਆਰਾਂ ਵਜੇ, ਗਈ ਆ
ਅੱਛਾ ਪਾਤਾ ਵੇ
ਹੋਰ ਅੱਜ ਤੋਂ ਬਾਦ ਤਾਂ ਮੈਂ ਕਿਹਾ ਪਾਣਾ ਤਾ ਹੈ ਹੀ ਆ, ਅੱਜ ਵੀ ਕੱਲ ਵੀ
ਫਾਇਦਾ ਨੀ ਹੈ, ਲੇਟ ਕਰਕੇ ਜੋ ਆਉਦਾ ਸਾਰਾ ਭੁੱਲ ਜਾਏਗੀ ਸਕੂਲ ਦਾ
ਆਹ ਨਹੀਂ ਬੱਚੇ ਮੈਡਮਾਂ ਤਾਂ ਸਿਖਾਈ ਦਿੰਦੀਆਂ ਨੇ ਨਾ ਏ ਫਾਰ ਐਪਲ ਹੋ ਵਿਆਹਣ ਚ ਸਿਖਾ ਦਿੰਦੀਆਂ ਨੇ ਮੈਡਮਾਂ
ਘਰ ਪੜ੍ਹਦੀ ਨੀ ਹੈ।
ਹੂੰ, ਅੱਛਾ ਉਹੀ ਨਾ ਪਾਈਆਂ ਬੜੀ ਜ਼ਰੂਰੀਆਂ ਨੇ, ਕਰਾਣੀਆਂ
ਹੁਣ ਦੇ ਜ਼ਮਾਨੇ ਚ ਪੜ੍ਹਾਈ ਬੜੀ ਜ਼ਰੂਰੀ ਹੈ। ਰੋਟੀ ਭਾਵੇਂ ਖਾਓ ਨਾ ਖਾਓ ਪੜਾਈ ਹੋਣੀ ਚਾਹੀਦੀ ਹੈ।
ਹੂੰ, ਆਹੋ
ਬੰਦਾ ਉਹੀ ਹੁੰਦਾ ਜੋ ਮਤਲਬ ਪੜ੍ਹਾਈ ਵੜਾਈ ਕਰਕੇ ਹੁੰਦਾ ਉਹ ਨਾ ਕਿੱਥੇ ਕੀ ਹੈ, ਕਿੱਥੇ ਕੀ ਹੈ
ਹੂੰ
ਸਭ ਤੋਂ ਜ਼ਿਆਦਾ ਅੱਜਕਲ ਪੜ੍ਹਾਈ ਦੀ ਵੈਲਿਊ ਹੈ।
ਆਹੋ ਸਹੀ ਕਿਹਾ ਤੁਸੀ ਬਿਲਕੁਲ, ਮੈਂ ਹੋਰ
ਬਸ ਅੱਜ ਕੱਲ੍ਹ ਖਾਇਆ -ਪਾਇਆ ਕੋਈ ਨੀ ਵੇਖਦਾ ਸਾਰੇ ਪੜ੍ਹਾਈ ਵੇਖਦੇ ਆ ਬੰਦਾ ਕਿੰਨਾ ਪੜ੍ਹਿਆ ਦਾ, ਕਿੰਨਾ ਨਹੀਂ ਪੜਿਆ ਦਾ
ਆਹੋ ਨ ਮੈਂ ਸਾਡੇ ਬੱਚੇ ਟਿਊਸ਼ਨ ਜਾਂਦੇ ਨੇ
ਬੜੀ ਮਹਿੰਗੇ -ਮਹਿੰਗੇ ਚੀਜ਼ਾਂ ਮੈਂ ਮੇਰੀ ਕੁੜੀ ਨਰਸਰੀ ਚ ਐੈਂ ਹਜ਼ਾਰ ਰੁਪਏ ਮਹੀਨਾ ਫੀਸ ਦੇ ਰਹੀ ਹਾਂ
ਅ ਨਰਸਰੀ ਦੀ
ਹਾਂਜੀ, ਨਰਸਰੀ ਦੀ
ਅੱਛਾ ਹਾਂ ਮੈਂ ਮੈਂ ਆਪਣੀ ਕੁੜੀ ਦੀ ਫੀਸ ਦਿੰਦੀ ਆ ਪੰਦਰਾਂ ਸੌ ਦਿੰਦੀ ਹਾਂ ਮੈਂ ਪੰਦਰਾਂ ਸੌ ਰੁਪਇਆ ਨਿਰਗ ਹੁੰਦੀ ਆਪਣੀ ਗੁੜੀੀਆਂ ਦੀ ਫਿਰ ਦਿੰਨੀ ਆਂ
ਕਿਹੜੀ ਸਹੀ ਗ ਤੁਹਾਡੀ ਮੈਂ ਆਪਣੀ ਕ ਆ
ਨਹੀਂ ਮੈਂ ਆਪਣੇ ਮੈਂ ਆਪਣੇ ਮੁੰਡੇ ਨੂੰੇਰਾ ਮੁੰਡਾ ਵੀ ਜਾਂਦਾ ਵਵੇ ਉਹ ਵੀ ਹਜ਼ਾਰ ਰੁਪਏ ਦਿੰਦੀ ਆ ਮੈਂ ਉਹਨੂੰ ਪ ਨਰਸਰੀ ਪਾਇਆ ਸੀ ਤਾਂ ਵੀ ਹਜ਼ਾਰ ਰੁਪਆ ਲਿਆਵੇ ਹੈ ਜੇ ਮੈਡਮਰ ਮੈਂ ਉਹਝ ਪਾਇਆ ਚਿਨੂੰ ਚੱਲ ਬਹਿਣਾ ਸਿੱਖ ਜਾਏਗਾ
ਹਾਂਜੀ ਹਾਂਜੀ ਮੈਂ ਵੀ ਤਈ ਹਜ਼ਾਰ ਪ ਜਦੋਂ ਪੈਂਦਾ ਸੀ ਹੋਇਆ ਕਨੋ ਪਨੀਨ
ਬੜੇ ਪੈਸੇ ਮੰਗਦੀਆਂ ਨੇ
ਬੜੇ ਬੜੇ ਬੜੇ ਬੜੇ ਸਕੂਲ ਦੇ ਫੀਸੜੇ ਸੋਲਾਂ ਸੌ ਰੁਪਏਆ
ਉਹਨ ਬਾਪਤਾ ਜਾਪਤਾ ਪੜ੍ਹਾ ਹੀ ਦੇਈਏ ਹੁਣ ਬੱਚਿਆਂ ਦੀ ਪੜ੍ਹਾਈਆਂ ਬੜੀ ਅੁਕਖੀ ਔਖੀਆਂ ਨੇ ਨਾ ਸਾਨੂੰ ਤੇ ਆਪ ਨੀ ਆਉਂਦਾ
ਪੜਦੇ ਵੀ ਨੀ ਬੱਚੇ ਭਾਵੇਂ ਆਏ ਨਾ ਆਏ ਬੱਚੇ ਘਰ ਨੀ ਪੜ੍ਹਦੇ ਆ ਜਿੰਨਾ ਮਰਜ਼ੀ ਜ਼ੋਰ ਲਾ ਲਓ ਬੱਚਿਆਂ ਨੇ ਘਰ ਪੜ੍ਹਨਾ ਹੀ ਨੀ ਭਾਵੇਂ ਕੁੱਟ ਲ ਜੋ ਮਰਜ਼ੀ ਕਰ ਲੋ
ਹਾਂ ਨਹੀਂ ਗੱਲ ਤਾਂ ਤੁਹਾੇ ਬਿਲਕੁਲ ਸਹੀ ਹੈ ਇਹ ਹੁਦੇ ਨੇ ਨਾ ਬੱਚੇ ਤੇ ਵਿਚ ਉਹ ਪੜ੍ਹ ਲੈਂਦੇ ਨੇ ਮੈਡਮਾਂ ਕੋ ਪੜ੍ਹ ਲੈਂਦੇ ਦੇ ਨੇ ਬੱਚੇ ਤੇ ਮਾਮਾ ਕੋ ਤਾਂ ਬਿਲਕੁਲ ਪੜਦੇ ਜਾਣ ਸੋਂ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਬਹਿਿੰ ਨ ਕਮਰੇ ਚ ਆ ਇੰਨੇ ਗੰਦੇ ਮੇਰੇ ਬਾਲ ਨੇ ਆਪਸ ਚ ਜਹੜਾ ਮ ਲੱਗ ਜਾਂਦੇ ਨੇ
ਉਹੀ ਹੈ ਨਾ ਪਰ ਘਰ ਨਹੀਂੀ ਪੜ੍ਹਦੇ ਬੱਚੇ ਜਿੰਨਾ ਮਰਜ਼ੀ ਜੋਰ ਬਨਾ ਲੋ ਇੰਨੀ ਮਰਜ਼ੀਾ
ਹੋਰ
ਮੈਡ ਹਾਂ ਮੈਡਮ ਆਪ ਕੋਲ ਡਰ ਹੁੰਦਾ ਨਾ ਮੈਡਮ ਮਾਰੇਗੀ ਘਰ
ਹਮ ਮਾਵ ਤਾਂ ਡਰ ਹੀ ਨਹੀਂ
ਬੱਸ ਬੱਸ
ਕੁਝ ਵੀ ਨੀ ਡਰ ਰਿਹਾ ਮਾਵਾਂ ਦਾ ਤਾਂ ਆ ਕੇ ਡਰਦਾ ਕੌਣ ਨੇ ਬੱਚਾ ਮਾਵਾਂ ਕੋਲੋਂ
ਕੋਈ ਵੀ ਹੋਰ ਤੁਸੀਂ ਕਿਨਾ ਬਨਾਲਿਆ ਅੱਜ
ਬਸ ਵਧੀਆ ਪਿੱਛੇ ਰੋਂਦੀ ਮੇਰੀ ਕੁੜੀ ਬਾਹਾਰ ਆਈਸ ਕਰ੍ਰੀਮ ਬਾਹਾਰ ਆਈਸ ਕਰ੍ਰੀਮ ਮਿਲਣੀ ਹੋਣੀ ਹੈ ਬੱਚਿਆਂ ਨੇ ਉਹਨੂੰ ਮੈਂ ਛੁਟ ਕਾਕੇ ਨੇ ਐਸ ਕਰੀਮ ਡੌਲੀ ਹਣੀ ਐ ਉਹ ਜੇ ਮੇਰੀ ਗੁੜੀਆਂ ਲੈ ਕੇ ਹੱਥ ਖੋ ਕੇ ਖਾ ਲਈ ਹੈ
ਸਹੀ ਆ
ਬੜ ਜਿੰਨਾ ਮਰਜੀ ਖਵਾ ਲੋ ਬਾਲਾਂ ਨੂੰ
ਬਸ ਉਹ ਤਾਂ ਹੈ ਹੀ ਹੈ ਹੋਰ ਹੁੰਦੀ ਹੈ ਬੱਚੇ ਬੱਚੇ ਖਾਂਦੇ ਵੀ ਨੀ ਹੈ ਹੋਰ ਹੁੰਦੀ ਹੈ ਕਿਨੇ ਲਤੀ ਮੈਂ ਨ ਲਿੱਤੀ
ਆਈਓ ਤਾਂ ਸਾਰਾ ਚੱਕਰ ਹੈ ਆਪਣੀ ਖਾਹ ਖੂਹ ਵੀ ਲੈਣਗੇ ਤਾਂ ਵੀ ਦੂਜ ਦੇ ਨਜ਼ਰੱਖ
ਅੱਛ ਅੱਛਾ
ਹੋਰ ਸੁਣਾਓ
ਬੱਸ ਕੀ ਬਣਾ ਲਿਆ ਸੀ ਤੁਸੀਂ
ਮੈਂ ਅੱਜ ਕੱਠਲ ਬਣਾਇਆ ਵਆ
ਲਾਲ ਖੁਲ ਕੇ
ਨਹੀਂ ਰੋਟੀ ਬਸ ਬਣਾਉਣ ਲੱਗੀ ਹਾਲੇ ਬਣਾਈ ਨਹੀਂੀ ਆ ਬਣਾਉਣੀ ਆ ਜੋ ਉਹਨਾਂ ਚ ਦੇਰ ਹੋਗੀ ਨਾ ਮੇਰੀ ਦਰਾਨੀ ਨਾ ਵੇਖਕੇ ਚੱਲੀ ਰਹਿਣ ਵਸਤੇ
ਅੱਛਾ ਅੱਛਾ ਤੁਸੀਂ ਕੀ ਗ ਤੁਸੀਂ ਕੀ ਗ
ਨਹੀਂ ਮੈਂ ਜਾਵਾਂਗੀ ਹੁਣ ਠਹਿਰ ਕੇ ਜਾਵਾਂਗੀ ਉਹਨੇ ਪਹਿਲੇ ਸਲਾਹ ਬਣਾ ਲ ਲਈ ਨਾ ਮੈਂ ਜਾਣਾ ਮੈਂ ਕਿਹਾ ਤੁਸੀਂ ਚਲੇ ਜਾ ਮੈਂ ਬਾਅਦ ਚਲੇ ਜਾਵਾਂਗੀ ਮੈਂ ਤੇ ਵੈਸੇ ਵੀ ਲੇਟ ਜਾਂਦੀ ੀਆਂ ਛੁੱਟੀਆਂ ਚ ਲੋਕਲ ਨਾ ਲੋਕਲ ਹੀ ਨਾ ਫੇਿਰ ਤਾਂ ਫਿਰ ਰੋ ਰੋਜ਼ ਚਲੇ ਜਾਂਦੇ ਫ਼ਿਰ ਦਿਲ ਨੀ ਕਰਦਾ ਮੇਰਾ ਜਾਂਦਾ
ਹਾਂ ਉਹ ਤਾਂ ਹੈ ਹੀ ਫ ਰੋਜ਼ ਰੋਜ਼ ਜਦ ਨਾ ਫੇ ਮਨ ਵੀ ਨੀ ਕਰਦਾ
ਐਵੇਂ ਬੱਚ ਮਗਰ ਪੈ ਜਾਂਦੇ ਨੇ ਚੱਲੋ ਚੱਲੋ ਚੱਲੋ ਮੈਂ ਤਾਂ ਫੇਿਰ ਮਹੀਨੇ ਚ ਇੱਕ ਵਾਰੀ ਜਾਵਾਂ ਉਹ ਵੀ ਕਾਰ ਦਾ ਕੰਮ ਕਰ ਕਰਕੇ ਜਾਂਾਨਦੇ ਹਾਂ ਫੇਰ ਜਾ ਕੇ ਉੱਥੇ ਜਾ ਕੇ ਵਿਆਣ ਗੱਲਾਂ ਹੀ ਤਾਂ ਕਰਨੀਆਂ ਹੁੰਦੀਆਂ ਨੇ ਹਮ ਬੱਚੇ ਮਗਰ ਪੈ ਜਾਓ ਅੱੋਗੇ ਨਾ ਉਓਧਰ ਨਾ ਸਵਿਮਿੰਗ ਪੂਲ ਬਣਿਆ ਦਾ ਮੇਰੇ ਪੇਕੇ
ਅੱਛਾ ਅੱਛਾ ਅੱਛਾ ਤਾਂ ਕਰਕੇ ਬੱਚੇ ਮਗਰ ਪੈਂਦੇ ਹੋਣੇ ਹੈ
ਪੈ ਜਾਂਦਾ ਚਲੋ ਮੇਰਾ ਭਤੀਜਾ ਨਾ ਉਹ ਪਾਣੀ ਪੂਣੀ ਭਰ ਲੈਂਦਾ ਵੇ ਪਾਣੀ ਪੂਣੀ ਭਰ ਲੈਂਦਾ ਵ ਫੇਿਰ
ਆਹੋ ਸਾਰੇ ਨਾਲ ਦੇ ਹੋ ਗਏ ਨਾ
ਹਾਂ ਨਾਲ ਦੇ ਬੱਚੇ ਹੋ ਜਾਂਦੇ ਨੇ ਸਾਰੇ ਹੀ
ਹਮ
ਮਗਰ ਪੈ ਜਾਂਦੇ ਨੇ ਫੇਿਰ ਫੋਨ ਕਰ ਦਿੰਦਾੈਂ ਪਾਣੀ ਵਰਤਾ ਤੂੰ ਆ ਜਾ ਫੇਿਰ ਸੁਣ ਲੈਂਦੇ ਨੇ ਪਿੱਛੋਂ ਗੱਲਾਂ ਫੇਰ ਆਉਣ ਲੱਗ ਜਾਂਦੇ ਨੇ ਮੈਨਮਨ ਚੱਲੋ ਚੱਲੋ ਚੱਲੋ ਸਗੋਂ ਦ ਰਾਣੀ ਗਈ ਹੈ ਸਗੋਂ ਬੱਚੇ ਫੇਰ ਕਹਿਣ ਲੱਗ ਗਏ ਮੰਮੀ ਤੁਸੀਂ ਵੀ ਚੱਲੋ ਫਿਰ ਮ ਫੇਿਰ ਦਾਦੀ ਕਹਿੰਦੀ ਪਹਿਲਲੇ ਤੇਰੀ ਮੰਮੀ ਪਹਿਲੇ ਹੋ ਕੇ ਆਜੇ ਫੇਰ ਤੁਸੀਂ ਜਾਣਾ
ਹਾਂਜੀ ਅਸੀਂ ਹੋਏ ਹ
ਅੱਛਾ ਹੋ ਕੇ ਆ ਵੀ ਗਯਾ ਓਹ
ਅਸੀ ਫਰਵਰੀ ਚ ਗਏ ਸੀ
ਕਿੱਧਰ ਨਾਨਕਾ
ਮੁਰਾਦਾਬਾਦ ਮੁਰਾਦਾਬਾਦ
ਨਹੀਂ ਜੰਮੂ ਤੋਂ ਤਾਂ ਦੂਰ ਪੈਂਦਾ ਹੋਣਾ ਨਾ
ਹਾਂਜੀ ਹਾਂਜੀ
ਪਰ ਜਗਾਧਾਰੀ ਤੋਂ ਨੇੜੇ ਪੈਂਦਾ ਵੇ
ਹਾਂਜੀ ਹਾਂਜੀ ਓਥੋਂ ਨੇਡ਼ੇ ਹੈ
ਐਥੋਂ ਨੇਡ਼ੇ ਓਦਰੋ ਦੂਰ ਹੈ
ਹੋਰ ਸੁਣਾਓ
ਬਸ ਵਧੀਆ ਸਫਾਈਆਂ ਵਗੈਰਾ ਹੋਗੀ ਹੈ
ਹਾਂ ਸਫਾਈਆਂ ਸੂਫ਼ੀਆਂ ਤਾਂ ਕਰ ਲਿਆਂ ਨੇ ਸਾਡੇ ਕੰਮ ਵਾਲੀ ਬੜੀ ਭੈੜੀ ਹੈ ਸੁੱਤੇ ਹੋਣੇ ਆ ਫੇਰ ਆ ਜਾਂਦੀ ਏ
ਆਂਦੀ ਨੀ ਹੈ ਉਹ ਸਫ਼ਾਈ ਕਰਕੇ ਚਲੀ ਜਾਂਦੀ ਹੈ
ਉਠਾਉਂਦੀ ਨੀ ਹੈ ਸਫਾਈ ਸਫੂਈ ਕਰਕੇ ਫਟਾਫਟ ਚੱਲੀ ਜਾਂਦੀ ਓਹ
ਆਹੋ ਫੇਰ ਬਾਦ ਚ ਮੰਮੀ ਅਵਾਜ਼ਾਂ ਮਾਰਦੀ ਰਹਿੰਦੀ ਉੱਠ ਜੋ ਉੱਠ
ਸਹੀ ਹੈ
ਤੁਸੀਂ ਆਪੇ ਕਰਦੇ ਓ ਨਹੀਂ ਸਾਡੇ ਤਾਂ ਸ਼ੁਰੂ ਤੋਂ ਲੱਗੀ ਹੋਈ ਏ ਨਾ
ਨਹੀਂ ਅਸੀਂ ਆਪੇ ਕਰਦੇ ਆਂ
ਸਫ਼ਾਈ ਕੁੜੀ ਤਾਂ ਮੈਨੂੰ ਕੁੜੀ ਦਾ ਚੱਕਰ ਹੁੰਦੈ ਬਸ ਉਹ ਕੁੜੀ ਸੋ ਜੇ ਨਾ ਮੇਰਾ ਕੰਮ ਹੱਥੋ ਹੱਥ ਨਿੱਬੜ ਜਾਂਦੈ।
ਅੱਛਾ ਤੁਸੀਂ ਤੁਸੀਂ ਕਿੱਧਰ ਰਹਿੰਦੇ ਮਤਲਬ ਪਿੱਛੋਂ ਬੜੀ ਆਵਾਜ਼ਾਂ ਆਂਦੀਆਂ ਨੇ ਮਤਲਬ ਬਾਈਕਾਂ ਬੁਇਕਾਂ ਦੀਆਂ
ਸਾਡਾ ਘਰ ਮੇਨ ਰੋਡ ਤੇ ਹੈ ਨਾ ਹੋਇਆ ਹਾਈ ਵੇ ਐ
ਅੱਛਾ ਹਾਈਵੇ ਤੇ
ਹਾਂਜੀ ਹਾਂਜੀ ਤਾਂ ਕਰਕੇ ਆਂਦੀਆਂ ਨੇ ਬਾਜਾਂ ਹਾਂਜੀ ਹਾਈਵੇ ਹੈ ਨਾ ਤੇ ਸਾਰੀ ਰਾਤ ਚੱਲਦਾ ਰੋਡ ਸਾਰੇ ਦਿਨ ਚੱਲਦਾ ਰੋਡ
ਹਾਂਜੀ
ਹ ਆ ਕਿਉਂਕਿ ਮੇਨ ਹੈ ਨਾ
ਅੱਛਾ ਆਹ ਸਮਝ ਕੇ ਮੇਨ ਰੋਡ ਤੇ ਰਹਿੰਦੇ ਹੋ ਨਾ
ਹਾਂਜੀ ਮੇਨ ਹਾਈਵੇ ਐ ਫਿਰ ਨਾ ਸਾਡੇ ਅੱਗੇ ਘਰ ਦੇ ਕੋਲ ਅੱਗੇ ਉਹ ਹਾਈ ਕੋਰਟ ਵੀ ਹੈ
ਅੱਛਾ
ਕਰਕੇ ਕੋਈ ਵਕੀਲ ਆ ਰਿਹਾ ਕੋਈ ਵਕੀਲ ਜਾ ਰਿਹਾ ਕਦੇ ਦਿਲ ਜਾ ਰਿਹਾ ਕਦੀ ਕੋਈ ਜਾ ਰਿਹਾ
ਅੱਛਾ ਹਾਂ ਵਾਜ਼ਾਂ ਤੇ ਆਂਦੀਆਂ ਹੀ ਨੇ ਸਾਡਾ ਘਰ ਵੀ ਮੇਨ ਰੋਡ ਤੇ ਹੈ ਮਤਲਬ ਸਾ ਸਾਡਾ ਹਾਈਵੇ ਤੇ ਨੀ ਹੈ ਪਰ ਘਰ ਦੇ ਬਸ ਤੇ ਹੈ ਹੀ ਨਾ
ਹਾਂਜੀ
ਹਮ
ਪਤਾ ਹਾਈਵੇ ਚਵੀਂ ਘੰਟੇ ਚੱਲਦਾ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਮੈਂ ਪਰੇਸ਼ਾਨ ਹੋ ਗਈ ਸਾਰੀ ਰਾਤ ਟੂੰ ਟੂੰ ਟੂੰ ਟੂੰ ਮੈਂ ਇਹਨੇ ਸੁਣ ਦੇਣਾ ਕਿ ਨਹੀਂ ਹੁਣ ਆਦਤ ਪੈ ਗਈ ਐ ਹੁਣ ਜਿੰਨੀ ਮਰਜ਼ੀ ਗੱਡਿਆਂ ਲੰਘਣ ਹੁਣ ਨੀ ਹੁੰਦਾ
ਹਮ ਅੱਛਾ ਠੀਕ ਹੈ ਸਮਝ ਚਡੀ ਦੱਲ ਨਾਲ ਵਧੀਏ ਚੱਕ ਕਰਿਆ ਜਾਂਦਾ ਨਾ
ਬਸ ਬਸ
ਚਲੋ ਹੋਰ
ਬਸ ਵਧੀਆ ਚਲੋ ਠੀਕ ਹੈ
ਨਹੀਂ ਆਲੇ ਲੋਗ ਦੁਆਲੇ ਏ ਦੋ ਮਿੰਟਾਂ ਹਮ ਹੋਰ ਬਸ ਵਧੀਆ
ਗੁਰਦੁਆਰੇ ਵਗੈਰਾ ਜਾ ਰੇ ਹੋਗੇ
ਹਾਂਜੀ
ਗੁਰੂ ਦੁਆਰੈ ਵਗੈਰਾ ਜਾ ਰਹੇ ਹੋ ਗਏ ਗੁਰਦੁਆਰੇ ਪਾਠ ਚੱਲਦੇ ਨਾ
ਗੁਰਦੁਆਰੇ ਤੋਂ ਚੱਲੇ ਆ ਬਸੁਣ ਦਾਦੀ ਹਾਂਜੀ ਹ ਗੁਰਦਆਰੇ ਚੱਲੇ ਆਾਂ ਬਸੁਣ ਮੇ ਮੰ ਮੇਰੀ ਸਸ ਜਾਂਦੀ ਆ ਨਾ ਗੁਰੂ ਅਰਜਨ ਦੇਵ ਜੀ ਦੇ ਕਰਕੇ ਨਾ ਹਮ ਗੁਰੂ ਅਰਜਨ ਦੇਵ ਜੀ ਕਰਕੇ ਤਾਂ ਜਾਣਾ ਪੈਂਦਾ ਉਹਨਾਂ ਨੂੰ ਕਿਉਂਕਿ ਫੇਰ ਉਹ ਪਾਠ ਪੂਜਾ ਫੇਿਰ ਆਪ ਹੀ ਕਰਦੇ ਨੇ ਨਾ ਪਤਾ ਸੋਸਾਇਟੀ ਨੀ ਹੁੰਦੀ ਸੁਖਮਣੀ ਸੋਸਾਇਟੀ ਹੁੰਦੀ ਆ ਤੇ ਫੇਿਰ ਮੇਰੀ ਮਦਰ ਲਓ ਫਿਰ ਉਹ ਕੰਮ ਕਰਦੇ ਨਾ ਫਿਰ ਮਤਲਬ ਜਾਣ ਇਕੱਠੀਆਂ ਹੋ ਕੇ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ
ਹਾਂ ਫੇਿਰ ਫਿਰ ਫਿਰ ਜ ਮੰਮੀ ਮਨਾ ਕਰਦੇ ਨਾ ਕਿ ਮੈਂ ਨਹੀਂ ਆਉਣਾ ਤੇ ਫੇਿਰ ਉਹ ਆਪ ਜ ਜਾਣ ਫੋਨ ਕਰ ਦਿੰਦੇ ਨੇ ਆਏ ਹੀ ਨ ਤੁਸੀਂ ਆਏ ਨ ਤੁਸੀਂ
ਤਾਂ ਫਿਰ ਉਹਥੇ ਤੇ ਸਹੇਲੀਆਂ ਸਾਰੀਆਂ ਬਣ ਜਾਂਦੀਆਂ ਨੇ
ਸੇਲਿਆ ਬਣ ਜਾਂਦੀਆਂ ਨਾ ਕਰਦੀਆਂ ਨੇ ਹੈ ਨਾ
ਫਿਰ ਕੀ ਹੁੰਦਾ ਜਾਈਦਾ ਫਿਰ ਮਨ ਹੀ ਲੱਗਦਾ ਹਾਂਜੀ ਹਾਂਜੀ ਠੀਕ ਹੈ
ਬਾਏ
ਸਤ ਸ੍ਰੀ ਅਕਾਲ
ਅਸ